ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ, ਠੀਕ ਹੈ? ਤੁਸੀਂ ਦੱਸੋ?
ਅਸੀਂ ਵੀ ਵਧੀਆ, ਕੀ ਕਰਦੇ? ਅੱਛਾ ਸਾਡਾ ਅੱਜ ਦਾ ਟੋਪਿਕ ਹੈ, ਭੋਜਨ, ਤੁਸੀਂ ਦੱਸੋਗੇ ਕਿ ਤੁਹਾਨੂੰ ਕੀ-ਕੀ ਖਾਣਾ ਪਸੰਦ ਸੰੰਦਾ
ਮੈਨੂੰ ਵੀ ਚੀਜ਼ ਚਿੱਲੀ ਬਹੁਤ ਸਵਾਦ ਲੱਗਦਾ।
ਕਿੱਦ ਮਤਲਬ ਕਿੱਦਾਂ ਫੇਰ ਤੁਸੀਂ ਸਾਨੂੰ ਬਣਾਉਣਾ ਵੀ ਦੱਸੋ? ਕਿੱਦਾਂ ਬਣਾਉਂਦੇ ਹੋੇ ਚੀਜ਼ ਚਿੱਲੀ।
ਚੀਜ਼ ਚਿੱਲੀ ਮਤਲਬ? ਆਪਾਂ ਪਹਿਲਾਂ ਪਿਆਜ ਨੂੰ ਚੋਪਿੰਗ ਕਰਕੇ ਨਾ, ਪਿਆਜ਼ ਲੰਬੇ-ਲੰਬੇ ਕੱਟ ਕੇ, ਤੇ ਉਹ ਕਹਿੰਦੇ ਗ੍ਰੀਨ ਵੈਜੀਟੇਬਲ ਪਾ ਪੁਕੇ। ਸ਼ਿਮਲਾ ਮਿਰਚ ਪਾ ਕੇ ਲੂਣ, ਮਿਰਚ, ਮਸਾਲਾ ਪਾ ਕੇ, ਜਿਹੜੀ ਸੋਸ ਪਾਉਂਦੇ, ਉਹ ਵਾਲਲੀ ਪਾ ਕੇ, ਤੇ ਪਨੀਰ ਪਾ ਕੇ ਕੇ, ਤੇ ਮੈਂ ਬਣਾਈ ਦਾ।
ਠੀਕ ਹੈ।
ਹੋਰ ਤੁਸੀਂ ਦੱਸੋ ਤੁਹਾਨੂੰ ਕੀ ਪਸੰਦ ਹੈ?
ਮੈਨੂੰ ਮੈਂ ਪਾਸਤਾ ਬਣਾ ਲੈਂਦੀ ਹਾਂ, ਮੈਨੂੰ ਪਾਸਤਾ ਬਣਾਣਾ ਪਸੰਦ ਆ, ਤੇ ਖਾਣਾ ਵੀ।
ਅੱਛਾ ਅੱਛਾ
ਹੂ, ਹੋ ਗਯਾ ਦੇਖੋ ਇੱਕ ਵਾਈਟ ਸੋਸ ਪਾਸਤਾ ਹੁੰਦਾ, ਇੱਕ ਰੈੱਡ ਸੋਸ ਪਾਸਤਾ ਹੁੰਦਾ, ਵਾਈਟ ਸੋਸ ਵੀ ਸੌਖਾ ਹੈ। ਤੇ ਰੈੱਡ ਸੋਸ ਵੀ, ਹੁਣ ਜਦੋਂ ਦੇਖੋ ਪਹਿਲੀ ਗੱਲ ਤਾਂ ਆਪਾਂ ਪਾਸਤਾ ਨੂੰ ਬੋਆਇਲ ਕਰਨਾ ਨਾ, ਉਹਦੀ ਇੱਕ ਹੁੰਦੀ ਹੈ, ਕਿ ਸਾਨੂੰ ਪਹਿਲਾਂ ਪਾਣੀ ਬੋਆਇਲ ਕਰਨਾ ਚਾਹੀਦਾ ਚੰਗੀ ਤਰ੍ਹਾਂ, ਪਾਣੀ ਬੋਆਇਲ ਕਰੋ ਉਹਦੇ ਚ ਨਮਕ ਪਾਓ ਤੇ ਤੇਲ, ਉਹਨੂੰ ਫਿਰ ਇਕ ਵਾਰੀ ਨਾ ਚੰਗੀ ਤਰ੍ਹਾਂ ਬੋਇਆਲ ਕਰ ਲੋ, ਉਸ ਤੋਂ ਬਾਅਦ ਵਿੱਚ ਪਾਣੀ ਬੋਆਇਲ ਹੋਏ, ਫਿਰ ਪਾਸਤਾ ਪਾਓ ਉਹਦੇ ਵਿੱਚ, ਚੰਗੀ ਤਰ੍ਹਾਂ ਬੋਆਇਲ ਹੁੰਦਾ, ਪਾਸਤਾ ਤਾਂ ਜਲਦੀ ਹੋ ਜਾਂਦਾ
ਹਾਂਜੀ ਹਾਂਜੀ
ਫਿਰ ਉਸ ਤੋਂ ਬਾਅਦ ਬਣਾਈ ਦਾ, ਏਦਾਂ ਉਹ ਪੈਨ ਲੈ ਲਿਆ, ਵਾਈਟ ਸੋਸ ਪਾਸਤਾ ਲਈ ਪੈਨ ਲੋ। ਵਿੱਚ ਮਲਾਈ ਪਾ ਦੋ, ਪਹਿਲਾਂ ਤੇਲ ਪਾਓ ਜਾਂ ਘਿਓ ਪਾਓ ਫਿਰ ਮਲਾਈ ਪਾ ਦੋ। ਫਿਰ ਦੁੱਧ, ਫਿਰ ਦੋ ਕੁ ਮਿੰਟ ਉਹਨੂੰ ਘੁਮਾਓ, ਉਸ ਤੋਂ ਬਾਅਦ ਲੂਣ ਮਿਰਚ ਮਸਾਲਾ ਪਾਓ ਜੋ ਵੀ ਫਿਰ ਵਿੱਚ ਪਾਉਣਾ ਚਾਹੁੰਨੇ ਹੋ ਚੀਜ਼, ਮਿਉਨੀਜ਼ ਸੋਸ ਵਗੈਰਾ ਉਸ ਤੋਂ ਬਾਅਦ, ਮਾੜਾ ਘੁੰਮਾਉਣ ਤੋਂ ਬਾਅਦ ਚ ਪਾਸਤਾ ਪਾ ਦੋ, ਵਾਈਟ ਸੋਸ ਪਾਸਤਾ ਤੈਯਾਰ, ਰੈਡ ਸੋਸ ਨੀ, ਰੈਡ ਸੋਸ ਚ ਤੁਸੀਂ ਲਾਲ ਟਮਾਟਰ ਆ ਜਿਹੜੇ ਉਹਨਾਂ ਨੂੰ ਮਿਕਸੀ ਚ ਗ੍ਰਾਇੰਡ ਕਰ ਲੋ, ਪਹਿਲਾਂ ਗਰਮ ਕਰੋ ਟਮਾੱਟਰ ਨੂੰ ਬੋਆਇਲ ਕਰੋ ਪਾਣੀ ਦੇ ਵਿੱਚ, ਪਾਣੀ ਵਿੱਚ ਬੋਆਇਲ ਕਰ ਲਏ, ਉ ਉਸ ਤੋਂ ਬਾਅਦ ਉਹਨਾਂ ਨੂੰ ਮਿਕਸੀ ਚ ਪਾਓ, ਦੋ ਕੁ ਮਿੰਟ ਉਹਨਾਂ ਨੂੰ ਬਾਹਰ ਪਏ ਰਹਿਣ ਦੋ ਕਿਉਂਕੀ ਗਰਮ ਚੀਜ਼ ਜਦੋਂ ਮਿਕਸੀ ਚ ਪਾਓ ਫਿਰ ਏਦਾਂ ਬਾਹਰ ਆਂਦੀ ਹੈ, ਜਿੱਦਾਂ ਵੋਲਕੈਨੋ ਨੀ ਫਟੱਦਾ ਜਵਾਲਾਮੁੱਖੀ, ਏਦਾਂ ਬਾਹਰ ਆ ਜਾਂਦੀ ਗਰਮ ਚੀਜ਼ ਮਿਕਸੀ ਚੋਂ। ਫਿਰ ਉਸ ਤੋਂ ਬਾਅਦ ਵਿੱਚ
ਤੁਸੀਂ ਨੋਨ ਵੈੱਜ ਖਾ ਲੈਂਦੇ ਹੋ
ਨਹੀਂ ਨਹੀਂ ਮੈਂ ਨੀ ਖਾਂਦੀ ਨੋਨ ਵੈਜ, ਮੇਰੇ ਘਰੇ ਖਾ ਲੈਂਦੇ ਓਦਾਂ, ਮੇਰੇ ਭਰਾ ਪਾਪਾ ਦੁਪਹਿਰ ਹਾਂ, ਫਿਰ ਉਸ ਤੋਂ ਬਾਅਦ ਟਮਾਟਰ ਬੋਆਇਲ ਹੋ ਗਏ, ਉਸ ਤੋਂ ਬਾਅਦ ਉਹਨਾਂ ਨੂੰ ਪੀਲ ਕਰੋ, ਉਹਦੇ ਵਿੱਚ ਪਾਓ, ਫਿਰ ਉਹਨਾਂ ਨੂੰ ਮਿਕਸੀ ਗ੍ਰੈਂਡਰ ਚ ਘੁੰਮਾ ਲੋ, ਫਿਰ ਤੇਲ ਪਾਓ ਫਿਰ ਜੇ ਕੋਈ ਸਬਜ਼ੀ ਪਾਣੀ ਹੈ ਤਾਂ ਪਾ ਲੋ ਤੁਹਾੱਡੀ ਮਰਜ਼ੀ ਹੈ, ਨਹੀਂ ਪਾਣੀ ਤਾਂ ਨਾ ਪਾਓ। ਫਿਰ ਉਸ ਤੋਂ ਬਾਅਦ, ਟਮਾਟਰ ਪਾ ਦੋ, ਉਹ ਜਿਹੜੇ ਅਸੀ ਪੇਸਟ ਬਣਾਇਆ, ਫਿਰ ਉਸ ਤੋਂ ਬਾਅਦ ਉਹਦੇ ਚ ਪਾਸਤਾ ਬਣਾ ਦੋ, ਫਿਰ ਰੈਡ ਸੋਸ ਪਾਸਤਾ ਤਿਆਰ।
ਠੀਕ ਹੈ, ਤੇ ਹੋਰ ਤੁਸੀਂ ਚੋਲ ਚੋਲ ਬਣਾ ਲੈਂਨੇ
ਹਾਂ ਚੋਲ ਫਰਾਈਡ ਰਾਈਸ ਵੀ ਬਣਾ ਲੈਂਦੇ ਨੋਰਮਲ ਰਾਈਸ ਵੀ ਬਣਾ ਲਈਦੇ
ਹਾਂਜੀ ਮੈਂ ਤਾਂ ਸਿੰਪਲ ਰਾਈਸ ਬਣਾ ਲੈਂਦਾ ਹੁੰਦਾ
ਅੱਛਾ ਸਿੰਪਲ ਰਾਈਸ ਤਾਂ ਈਜ਼ੀ ਬਹੁਤ ਆ
ਹਾਂਜੀ ਫਰਾਈ ਵੀ ਬਣਾ ਲਈ ਦੇ ਆ ਪਰ ਕਈ ਵਾਰੀ ਨਹੀਂ ਬਣਾਈ ਦੇ ਕਿਉਂਕਿ ਕਈ ਵਾਰੀ ਮੰਮਾ ਬਣਾਉਂਦੀ ਜ਼ਿਆਦਤਰ ਮੈਂ ਸਿੰਪਲ ਬਣਾ ਦਿੰਦਾ ਨਾਲ ਦਾਲ ਨਾਲ
ਅੱਛਾ
ਹਾਂ ਹੋਰ ਹੋਰ ਤੁਸੀਂ ਕੀ ਕੀ ਬਣਾ ਲੈਂਦੇ
ਮੈਂ ਤਾਂ ਆਲਮੋਸਟ ਸਾਰਾ ਕੁਛ ਬਣਾ ਲੈਂਣੀ ਆ
ਅੱਛਾ ਅੱਛਾ ਜਿੱਦਾ ਹੁਣ ਆਪਾਂ ਪਰਸੋਂ ਦਾਲ ਬਣਾਈ ਸੀ
ਅੱਛਾ ਕਿੱਦਾਂ ਬਣਾਈ ਸੀ ਤੁਸੀਂ ਦਾਲ ਕਿੱਦਾਂ ਬਣਾਦੇ ਆ
ਦਾਲ ਦਾਲ ਪੀ ਸੀ ਉਹ ਨਾ ਮਾੜੀ ਧੋ ਕੇ ਕੁੱਕਰ ਚ ਪਾ ਕੇ ਨਾ ਮਾਂਹ ਛੋਲਿਆਂ ਦੀ
ਹਾਂ
ਧੋ ਕੇ ਉਹਨੂੰ ਰੱਖ ਕੇ ਉਹਨੂੰ ਧੋ ਕੇ ਫਿਰ ਉਹਦੇ ਚੱ ਲੂਣ ਤੇ ਹਲਦੀ ਪਾ ਕੇ ਨਾਲ ਥੋੜਾ ਤੇਲ ਪਾ ਕੇ
ਅੱਛਾ
ਤੇ ਤਿੰਨ ਚਾਰ ਸੀਟੀਆਂ ਦਵਾ ਕੇ
ਹਮ ਹਮ
ਠੀਕ ਹੈ ਫੇਿਰ ਉਸ ਤੋਂ ਬਾਅਦ ਤੜਕਾ ਲਾ ਕੇ ਫੇਿਰ ਤੂੰ ਉਹਦੀਆਂ ਲਵਾਈ ਦੀਆਂ ਸੀਿਟੀਆਂ ਕੁੱਕਰ ਦੀਆਂ
ਅੱਛਾ ਜੀ ਤੁਸੀਂ ਇੱਦਾਂ ਦਾਲ ਬਣਾਉਦੇ ਹੋ ਦਾਲ ਨਾਲ ਚੌਲ ਖਾਂਦੇ ਹੋ ਕਿ ਰੋਟੀ
ਨਹੀਂ ਦੋਵੇਂ ਚੀਜ਼ਾਂ ਖਾ ਲਈ ਜ ਰੋਟੀ ਵੀ ਖਾ ਲਈ ਜੀ ਦਾਲ ਵੀ ਖਾ ਲਈ ਜੀ
ਅੱਛਾ ਮਤਲਬ ਤੁਸੀਂ ਦੋਨੋ ਚੀਜ਼ਾਂ ਖਾ ਲੈਂਦੇ ਹੋ ਹਨ ਚੋਲ ਕਿੱਦਾਂ ਬਣਾਉਂਦੇ ਹੁੰਦੇ ਹੋ ਤੁਸੀਂ
ਚੌਲ ਪਹਿਲਾਂ ਆਪਾਂ ਘੰਟਾ ਇੱਕ ਪਹਿਲਾਂ ਡੁਬੋ ਕੇ ਰੱਖੀ ਦੇ ਆ ਉਹ ਚ ਮਤਲਬ ਪਾਣੀ ਚ ਫੇਿਰ ਉਸ ਤੋਂ ਬਾਅਦ ਪਾਣੀ ਪਾਣੀਬੋਇਲ ਕਰੀਦਾ ਗੈਸ ਤੇ ਰੱਖ ਕੇ ਫੇਰ ਪਾਣੀ ਜਦੋਂ ਉਬਲ ਜਾਂਦਾ ਫਿਰ ਉਹਦੇ ਵਿੱਚ ਚੌਲ ਪਾ ਦਈ ਦੇ
ਠੀਕ ਹੈ
ਹਾਂਜੀ ਫੇਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੁਣ ਲਈਦੇ ਚੌਲ
ਠੀਕ ਹੈ ਤੁਹਾਨੂੰ ਕੁੱਛ ਮਿੱਠੇ ਚ ਨ ਬਣਾਉਣਾ ਹੁੰਦਾ
ਹਂਜੀ
ਮਿੱਠੀ ਚ ਕੁਛ ਬਣਾਉ ਆਉਂਦਾਨੂੰ
ਨਹੀਂ ਨਹੀਂ ਮਿੱਠੇ ਚ ਨਹੀਂੀ ਮੈਂ ਜਿਦਾਂ ਸਬਜ਼ੀ ਸੁਬਜੀ ਬਣਾ ਲੈਂਦਾ ਹ
ਅੱਛਾ ਅਹ ਮੈਨੂੰ ਮਿੱਠੇ ਚ ਕਸਟਡ ਆਉਂਦਾ ਆ
ਹਾਂਜੀ ਜਿੱਦਾਂ ਹੁਣ ਅੱਜ ਕੱਲ੍ਹ ਲੋਕ ਕਿ ਵੈਜ ਜ਼ਿਆਦਾ ਖਾਂਦੇ ਆ ਨੋਨ ਵੈਜ ਵ ਨੋਨ ਵੈਜ ਜ਼ਿਆਦਾ ਖਾਂਦੇ ਆ ਬਾਹਰ ਜਾ ਕੇ
ਹਾਂਜੀ ਤਾਂ ਨੋਨ ਵੈਜ ਕੀ ਬਣਾਣਾ ਆਉਂਦਾ
ਨੋਨ ਵੈਜ ਮੈਂ ਚਿਕਨ ਵੀ ਬਣਾ ਲੈਂਦਾ ਹੈ
ਕਿੱਦਾਂ ਬਣਾੇ ਹਨ ਚਿਕਨ
ਚਿਕਨ ਮਤਲਬ ਕਿ ਪਿਆਜ ਲੈ ਕੇ ਉਹਨੂੰ ਚੌਪਿੰਗ ਚੌਪਿੰਗ ਕਰਕੇ ਉਹਨੂੰ ਮਤਲਬ ਪੀ ਕੇ ਨਾ ਮਿਕਸੀ ਚ ਤੇ ਮ ਫੇਿਰ ਟਮਾਟਰ ਪੀਣੇ ਠੀਕ ਹੈ ਫਿਰ ਉਸ ਤੋਂ ਬਾਅਦ ਮਿਰਚਾਂ ਮਿਰਚਾਂ ਵੀ ਦੇਖ ਲਈ ਦੀਆਂ ਫਿਰ ਜੇ ਕੁਝ ਹੋਰ ਪਣਾ ਹੋ ਤੇ ਉਹ ਵੀ ਦੇਖ ਲਈਦਾ ਫੇਰ ਤੜ ਕੁੱਕਰ ਚ ਬਣਾਈ ਦੇ ਆਪਾਂ ਜ਼ਿਆਤਰ ਤੇ ਪਹਿਲਾਂ ਤੇਲ ਪਾ ਕੇ ਤੇਲ ਪਾ ਕੇ ਫੇਰ ਕੁੱਕਰ ਮਤਲਬ ਜਿਹੜੇ ਕੁੱਕਰ ਚ ਤੇਲ ਪਾ ਕੇ ਜ ਤੇਲ ਹੋ ਗ ਨਾ ਫੇਰ ਥੋੜਾ ਬਹੁਤਾ ਲਸਣ ਪਾਣਾ ਫੇਿਰ ਥੋੜਾ ਜਿਹਾ ਅਦਰਕ ਫਿਰ ਫਿਰ ਫਿਰ ਥੋੜਾ ਜਿਹਾ ਬਰਾਊਨ ਬਰਾਊਨ ਜੇ ਪਿਆਜ ਕਰਕੇ ਨਾ ਫੇਿਰ ਉਸ ਤੋਂ ਬਾਅਦ ਟਮਾਟਰ ਪਾਣੇ ਫੇਰ ਉਸ ਤੋਂ ਬਾਅਦ ਲੂਣ ਮਿਰਚ ਲੂਣ ਮਿਰਚ ਮਸਾਲਾ ਤੇ ਜਿਹੜਾ ਚਿਕਨ ਵਾਲਾ ਹੁੰਦਾ ਮਸਾਲਾ ਉਹ ਵਾਲਾ ਪਾ ਫੇਿਰ ਉਸ ਤੋਂ ਬਾਅਦ ਚਿਕਨ ਧੋ ਕੇ ਫਿਰ ਪਾਈ ਜਾ ਉਹਦੇ ਵਿੱਚ
ਅੱਛਾ ਚਿਕਨ ਖ ਰਸ ਜਾਂ ਰੋਟੀ
ਚਿਕਨ ਨਾ ਜਿਆਦਾਤਰ ਰਾਈਸ ਹੀ ਖਾਈ ਦੀ ਹੈ
ਅੱਛਾ ਮਤਲਬ ਜੀ
ਤਰੀ ਵਾਲਾ ਬਣਾ ਦੇਣਾ
ਹਮ ਐਗ ਉੱਗ ਖਾ ਲੈਂਦੇ ਹਣੇ ਤੁਸੀਂ ਐੱਗ ਵੀ ਹਨਾ ਹੋਰ ਕੀ ਕੀ ਖਾ ਲੈਂਦੇ
ਹਾਂਜੀ ਹਾਂਜੀ ਨੁਣ ਵੈ ਚ ਬੱਕਰਾ ਵੀ ਖੀ ਦਾ ਮੱਛੀ ਵੀ ਖੀ ਦੀ
ਠੀਕ ਹੈ
ਹੋਰ ਹੋਰ ਤੁਸੀਂ ਦੱਸਣ ਹੁਣ ਵੈਜ ਤੇ ਵੈਜ ਚ ਕੀ ਖਾਣੇ ਸੀ
ਅਸੀਂ ਵੈ ਹੀ ਮਤਲਬ ਮੈਂ ਤੁਹਾਨੂੰ ਦੱਸਦੀ ਪਈ ਹਾਂ ਵੈ ਮੈਨੂੰ ਵੈਸੇ ਮੈਂ ਤਾਂ ਸੱਚ ਦੱਸਿਆ ਮੈਨੂੰ ਕੋਈ ਸਬਜ਼ੀ ਇਨੀ ਖਾਣੀ ਪਸੰਦ ਨਹੀਂੀ ਆ ਮੈਂ ਵ ਜੰਕ ਫੂਡ ਹੀ ਖਾਂਦੀ ਹਾਂ
ਜਿੱਦਾਂ ਮੈਨੂੰ ਕੜੀ ਚੌਲ ਬਹੁਤ ਸਵਾਦ ਲੱਗਦੀ
ਅੱਛਾ। ਕਿੱਦਾਂ ਬਣਾਉੇ ਹੋੇ ਤੁਸੀਂ ਕੜੀ।
ਕੜੀ ਕੜੀ ਮੈਂ ਨ ਬਣਾਉਂਦੇ ਹੁੰਦੇ ਕਿ ਕੜੀ ਮੰਮਾ ਬਣਾਉਦੇ ਹੁੰਦੇ।
ਕਿਿਹੜੀ ਤੁਹਾਨੂੰ ਵਧੀਆ ਲੱਗਦੀ ਪੈਦਾਵਾਰ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਬ
ਹਾਂਜੀ।
ਮੈਂ ਕਿਹਾ ਜਿੜੀ ਤੁਹਾਨੂੰ ਸਵਾਦ ਲੱਗਦੀ। ਜਿਆਦਾ ਮੰਮਾ ਵਾਲੀ ਦੱਸ ਦੋ ਮੰਮਾ ਵਾਲੀ ਜਿਆਦਾ ਸਵਾਦ ਹੋਣੀ ਆ।
ਹਾਂ, ਹਾਂ ਕੜੀ ਨੂੰ ਮਤਲਬ ਕਿ ਜਦੋਂ ਦਹੀਂਦਾ ਕੇ ਨਾ ਥੋੜਾ ਜਿਹਾ ਉਹਨੂੰ ਥੋੜਾਰਿੜਕ ਕੇ ਉਹ ਚ ਥੋੜੇ ਬੇਸਨ ਪਾ ਕੇ ਤੇ ਉਹ ਚ ਹਲਦੀ ਥੋੜੀ ਥੋੜ੍ਹੀ ਜਿਹੀ ਹਲਦੀ ਪਾਣੀ ਲੂਣ ਮਿਰਚ ਮਸਾਲਾ ਪਾਣਾ ਤੇ ਉਹਨੂੰ ਥੋੜਾ ਕੁ ਮਤਲਬ ਕਿ ਥੋੜਾ ਹਿਲਾਾਂਂਦੇ ਫੇਰ ਉਹਨੂੰ ਮਾੜਾ ਰਿੱਝ ਅਤਰਾ ਦਿੰਦੇ ਫਿਰ ਮੈਨੂੰ ਪਰ ਜ਼ਿਆਦਾਤਰ ਪਕੌੜੇ ਵਾਲੇ ਨੀ ਸਵਾਲ ਲੱਦੀ। ਮੈਨੂੰ ਦੂਜੀ ਸਵਦ ਲੱਗਦੀ ਹੈ ਕੜੀ।
ਮੈਨੂੰ ਆਹ ਪਕੌੜਿਆਂ ਵਾਲੀ ਕੜੀ ਨੀ ਪਸੰਦ ਹੈਗੀ ਫਿਰ। ਮੈਂ ਆਪਣੀ ਖਾਂਦੀ ਪਕੌੜਿਆਂ ਵਾਲੀ ਘੜੀ।
ਹਾਂ ਸਿੰਪਲ ਸਵਾਦ ਲੱਗਦੇ ਪਕੌੜਿਆਂੀ ਥੋੜੇ ਪਕੌੜੇ ਮੂੰਹ ਚ ਆਦੇ ਰਹਿੰਦੇ ਸਿੰਲ
ਨਾ ਨਾ ਏਦਾਂ ਪਕੌੜੇ ਸਿੰਪਲ ਖਾਣੇ ਪਸੰਦ ਏਦਾਂ ਮੈਨੂੰ ਵੀ ਨੀ ਪਸੰ ਮੈਂ ਦੱਸਾਂ ਮੈਨੂੰ ਕੜੀ ਵੈਸੇਸੰਦ ਨੀ ਮੈਂ ਕੜੀ ਖਾਂਦੀ ਹੀ ਨੀ ਨਾ ਪਕੌੜਿਆਂ ਵਾਲੀ ਨਾ ਵਿਦਊਟ ਪਕੌੜੇ
ਨਹੀਂ, ਨਹੀਂ ਮੈਨੂੰ ਮੈਨੂੰ ਕੜੀ ਬਹੁਤ ਪਸੰਦ ਹੈ ਮੈਂ। ਇੱਥੇ ਸਾਡੇ ਇੱਥੇ ਪੀਰਾਂ ਦੇ ਵੀ ਜੇ ਲੰਗਰ ਲੱਗਾ ਹੋਵੇ ਨਾ ਕਈ ਵਾਰੀ। ਮੈਂ ਉੱਥੇ ਜਿਆਦਾ ਤੱਕ ਕੜੀ ਖਾਂਦਾ ਹਦਾ।
ਅੱਛਾ ਤੁਹਾਨੂੰ ਮਤਲਬ ਕੜੀ ਜਿਆਦਾ ਪਸੰਦ ਹੈ ਨਾ। ਤੁੈਾਨੂੰ ਫਾਸਟ ਫੂਡ ਚ ਕੀ ਪਸੰਦ ਹੈ।
ਫਾਸਟ ਫੂਡ ਚ ਖਾਲੀ ਦਾ ਜੋ ਮਿਲਦਾ ਬਰਗਰ ਵਿਖਾਲ ਲਈ ਤੇ ਨਿਊਡਲ ਵੀ
ਤੁਸੀਂ ਕਦੀ ਘਰੇ ਬਣਾਉਂਦੇ ਹੁੰਦੇ ਫਾਸਟ ਫੂਡ ਕਿੱਦਾਂ ਬਣਾਦੇ ਹੁੰਦੇ
ਆ ਹ। ਹਾਂਜੀ। ਫਾਸਟ ਫੂਡ ਨਿਊਡਲ ਨਿਊਡਲ ਆਪਾਂ ਪਹਿਲਾਂ ਕਸ ਬੋਇਲ ਕਰੀ ਦੇ। ਗਰਮ ਪਾਣੀ ਫਿਰ ਪਿਆਜ ਲੈ ਕੇ ਉਹਨੂੰ ਮਤਲਬ ਲੰਬੇ ਲੰਬੇ ਕੱਟ ਕੇ ਤੇ ਨਾਲ ਉਹ ਗ੍ਰੀਨ ਵਾਲੇ ਜਿਹੜਾ ਹੁੰਦਾ ਨਾ ਉਹ ਕੱਟੀ ਦਾ ਚਿਮਲਾ ਮਿਰਚ ਹਾਂ ਤੇ ਉਹ ਬੰਦ ਗੋਭੀ ਵੀ ਕੱਟੀ ਦੀ ਤੇ ਫਿਰ ਉਹਨਾ ਨੂੰ ਤੜਕਾ ਲਾ ਕੇ, ਫਿਰ ਉੱਤੋਂ ਜਿਹੜੀ ਸੋਸ ਹੁੰਦੀ, ਜਿਹੜੀਆਂ ਹੁੰਦੀਆਂ, ਉਹ ਪਾਈ ਦੀਆਂ। ਤੇ, ਫੇਰ ਨਿਊਡਲ ਪਾਈ ਦੀ ਏ ਫਿਰ
ਅੱਛਾ, ਅੱਛਾ।
ਹਾਂ ਫੇਰ ਨਾਲ ਦੇ, ਥੋੜ੍ਹਾ, - ਥੋੜ੍ਹਾ ਆਪਾਂ ਮਤਲਬ, ਕਿ ਸਾਡੇ ਜਿਹੜੇ ਨਾਲ ਦੇ ਹੈਗੇ ਘਰ ਉਹਨਾਂ ਨੂੰ ਵੀ ਥੋੜ੍ਹਾ-ਥੋੜ੍ਹਾ ਦੇਈ ਦਾ ਆਪਾਂ ਹੁਣ ਕਦੇ ਬਣਾਇਆ ਨੀ ਨਾ, ਫਿਰ ਉਦਾਂ ਜਿੱਦਾਂ ਮੰਮਾ ਕਈ ਵਾਰੀ ਬਣਾਉਂਦੇ ਹੁੰਦੇ ਨਾ, ਉਹ ਨਿਊਡਲ, ਸਪ ਸਪਰਿੰਗ ਰੋਲ ਵੀ ਬਣਾਈ ਸੀ, ਸਪਰਿੰਗ ਰੋਲ ਵੀ ਬਣਾਈ ਸੀ, ਇੱਕ ਵਾਰੀ ਤਾਂ
ਉਹ ਕਿੱਦਾਂ ਬਣਾਈ ਸੀ?
ਸਪਰਿੰਗ ਰੋਲ ਮੈਦੇ ਦੇ ਬਣਾਏ ਸੀ, ਵਿੱਚ ਆਪਾਂ ਮੈਗੀ ਪਾ ਲਈ ਸੀ।
ਅੱਛਾ, ਤੁਸੀ ਸਪਰਿੰਗ ਰੋਲਾਂ ਚ ਮੈਗੀ ਪਾਂਨੇ ਓ?
ਨਹੀਂ ਮੈਗੀ ਪਾ ਲਈ ਸੀ, ਆਪਾਂ ਪਹਿਲੀ ਵਾਰੀ ਬਣਾਈ ਸੀਗੀ ਨਾ, ਟਰਾਈ ਕੀਤੀ।
ਫੇਰ ਕਿੱਦਾਂ ਦੀ ਬਨੀ? ਮੈਗੀ ਨਾਲ ਜਿਆਦਾ ਸਵਾਦ ਲੱਗਦੀ ਕਿ ਨੂਡਲ ਨਾ
ਨਿਊਡਲ ਨਾਲ ਵੀ ਸਵਾਦ ਲੱਗਦੇ, ਮੈਗੀ ਨਾਲ ਵੀ, ਦੋਵੇਂ ਚੀਜ਼ਾਂ ਨਾਲ ਸਵਾਦ ਲੱਗਦੀ।
ਅੱਛਾ।
ਹਾਂਜੀ। ਹੋਰ ਤੁਸੀਂ ਦੱਸੋ?
ਹੋਰ, ਅਸੀਂ ਮੈਂ ਵੀ ਬਹੁਤ ਕੁਛ ਬਨਾ ਲੈੰਨੀ ਆ, ਪਰ ਮੈਂ ਕਸਟਰਡ ਤੁਹਾਨੂੰ ਬਣਾਉਣਾ ਦੱਸਦੀ ਉਹ ਈਜ਼ੀ ਵੀ ਆ, ਤੇ ਸੌਖਾ ਵੀ ਆ। ਦੁੱਧ ਲਓ, ਦੁੱਧ ਨੂੰ ਭਾਵੇਂ ਦੁੱਧ ਬੋਆਇਲ ਹੋਵੇ, ਨਾ ਹੋਵੇ, ਹੈਨਾ ਪਹਿਲਾਂ, ਪਰ ਉਦੋਂ ਕਰਨਾ ਪੈਣਾ, ਜਦੋਂ ਆਪਾਂ ਕਸਟਰਡ ਬਣਾਉਣਾ। ਦੁੱਧ ਨੂੰ ਬੋਆਇਲ ਕਰੋ, ਜਿਨੀ ਦੇਰ ਚ ਦੁੱਧ ਬੋਆਇਲ ਹੁੰਦਾ ਹੈ, ਉੱਧਰ ਕੌਲੀ ਚ ਕਸਟਰਡ ਪਾਊਡਰ ਲਉ, ਵਿੱਚ ਪਾਣੀ ਪਾਓ, ਉਹਨੂੰ ਘੁੰਮਾ ਲਉ। ਤੇ ਉਸ ਵਿਚ, ਜੋ ਦੁੱਧ ਆਪਾਂ ਉਬਾਲਦੇ ਪਏ ਗੈਸ ਚ, ਕਸਟਰਡ ਪਾਊਡਰ ਜਿਹੜਾ ਪਾਣੀ ਨਾਲ ਮਿਲਾਇਆ ਉਹ ਪਾ ਦੋ। ਹੈ।
ਠੀਕ ਹੈ।
ਬਸ ਫਿਰ ਖੰਡ ਪਾਓ, ਆਪਣੇ ਹਿਸਾਬ ਨਾਲ। ਡਰਾਈ ਫਰੂਟਸ ਪਾ ਲਓ, ਫਿਰ ਜੋ ਠੰਡਾ ਉਹਨੂੰ ਕਰ ਦੋ ਫਰਿੱਜ ਚ ਠੰਡਾ ਹੋ ਜੇ ਤੇ ਬਸ, ਫਰੂਟਸ ਪਾ ਦੋ, ਬਸ, ਹਾਂਜੀ। ਓਕੇ ਜੀ! ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਥੈਂਕ ਯੂ, ਧੰਨਵਾਦ, ਬਾਏ।